ਹੈਲੋ ਹਾਂ ਸਤਿ ਸ਼੍ਰੀ ਅਕਾਲ ਮੈਂ ਭੈਣ ਜੀ ਸਤਿ ਸ਼੍ਰੀ ਅਕਾਲ ਸਬਰ ਅਤੇ ਤੁਸੀਂ ਸੁਣਾਓ ਕੀ ਕਰਦੇ ਪਏ ਸੀ?
ਹੋਰ ਘਰ ਸਾਰੇ
ਹੂੰ ਹਾਂਜੀ ਸਭ ਵਧੀਆ
ਹੋਰ,
ਨਿਊਜ ਸੁਣ ਏ ਵਰਿੰਦਾਵਨ ਦੀ ਹਾਂਜੀ
ਨਾ ਮੈਂ ਹੀ ਤੁਹਾਨੂੰ ਉਹੀ ਗੱਲ ਕਰਦੀ ਹਾਂਜੀ ਹਾਂਜੀ, ਉਹ ਕਿਸ਼ਤੀ ਵਿੱਚ ਪੂਰਾ ਪਰਿਵਾਰ ਹੀ ਡੁੱਬ ਗਿਆ ਸੀ ਹਾਂਜੀ-ਹਾਂਜੀ।
ਕੋ ਇੱਕੋ ਪਰਿਵਾਰ ਦੇ ਕਿੰਨੇ ਬੰਦੇ ਚਲੇ ਗਏ ਨੇ ਬੜਾ ਮਾੜਾ ਹੋਇਆ। ਭੈਣ ਜੀ ਬੜਾ ਮਾੜਾ ਹੋਇਆ।
ਅਰੇ ਲੋਕ ਵੀ ਤਾਂ ਨਹੀਂ ਸਮਝਦੇ ਨਾ ਉਹ ਲਾਈਫ ਜੈਟ
ਹਾਂ ਸਕਿਓਰਟੀ ਦੀ ਵੀ ਥੋੜੀ ਪ੍ਰੋਬਲਮ ਹੋ ਗਈ ਸੀ ਨਾ ਸਕਿਓਰ ਜ਼ਰੂਰੀ ਹੈਗੀ ਅਗਰ ਤੁਸੀਂ ਇਸ ਤਰ੍ਹਾਂ ਦੀ ਜਗਾ ਤੇ
ਪਹਿਲੀ ਗੱਲ ਤੇ ਜੇ ਤੁਹਾਨੂੰ ਸਵੀਮਿੰਗ ਆਦੀ ਹੈਗੀ ਤਾਂ ਤੁਸੀਂ ਇਹੋ ਜਿਹੇ ਕੰਮ ਕਰੋ।
ਬਹੁਤ ਮਾਣ ਆ ਇੱਕ ਪਰਿਵਾਰ ਦਾ ਕਿੰਨਾ ਖ਼ਰਾਬ ਸਮੇਂ ਆਇਆ ਇਸ ਦਾ ਸਮੇਂ ਰੱਬ ਕਿਨੂੰ ਨਾ ਦੱਸੇ ਬਹੁਤ ਬੁਰਾ ਹੋਇਆ।
ਇਹ ਸਭ ਕੱਲ ਯੁਗ ਚੱਲਦਾ। ਭੈਣ ਜੀ
ਹਾਂ ਉਹਦੇ ਤੁਸੀਂ ਇੱਕ ਤਸਵੀਰ ਦੇਖੀ ਸੀਗੀ ਉਹ ਦਸਦੇ ਪਏ ਸੀ ਇੱਕ ਇੱਕ ਲੇਡੀ ਸੀ ਜਾ ਉਹ ਆਪਣੇ ਬੱਚੇ ਨੂੰ ਆਪਣੀ ਛਾਤੀ ਤੇ ਲੈ ਕਰ ਲੈ ਕੇ ਬੈਠੇ ਔਵੇ ਕੀ ਔਵੇ ਮੀਲੀ ਦੀ ਲਾਸ਼
ਹਾਂਜੀ ਹਾਂਜੀ,
ਨਾ ਉਦਾ ਉਹ ਹਾਂਜੀ ਹਾਂ। ਬਰਸ਼ ਦੇਖੇ ਤਾਂ ਮਤਲਬ ਰਿਪੋਟੋਰਸ ਸੀ ਨਾ ਜੋ ਰਿਪੋਰਟਿੰਗ ਕਰਦੇ ਪਏ ਸੀ ਉਹ ਵੀ ਵਿਚਾਰੇ ਰੋਣ ਲੱਗਨ ਇੰਨਾ ਖ਼ਤਰਨਾਕ ਕੁਛ ਦੇਖਣ ਨੂੰ ਮਿਲਦਾ।
ਹੂੰ, ਹੂੰ,
ਹੂੰ
ਉਹ ਤੇ ਇਨਸਾਨੀਅਤ ਕਈ ਜਗ੍ਹਾ ਤੇ ਜਿੰਦਾ ਇਨਸਾਨੀਅਤ ਹੈ ਕਈ ਜਗ੍ਹਾ ਤੇ ਇਨਸਾਨੀਅਤ ਜਿੰਦਾ ਵੀ ਹੈ।
ਆ ਸਹੀ ਐ। ਹੁਣ ਦੇਖੋ ਕਰਦੇ ਈ- ਪਏ ਸੀਗੇ ਰਾਧਾ ਨਾ ਹੀ ਲੈਂਦੇ ਪਏ ਸੀ। ਰਾਧਾ ਰਾਧਾ ਵੀ ਕਰਦੇ ਪਏ ਸੀ, ਫੇਰ ਹੀ ਉਹ ਜੋ ਅਨਹੋਣੀ ਹੋ ਕੇ ਰਹਿੰਦੀ ਹੈ ਕਿਉਂ
ਨਹੀਂ ਦੀ ਕੱਲ ਯੁਗ ਚੱਲਦਾ ਪਿਆ ਵੇ
ਕੁਛ ਅ ਹਾਂ ਅਨੁ ਹੋਮੀ ਹੋ ਜਾ ਫਿਰ ਕੁਝ ਆਪਣੀ ਵੀ ਰਹਿ ਜਾਂਦੀ ਕਮੀਆਂ ਹੋਵੇਡੇ ਤੂਫਾਨ ਆਉਂਦਾ ਪੈ ਸੀ ਤੇ ਉਹ ਉਹਨੂੰ ਨਹੀਂ ਕਰਨਾ ਚਾਹੀਦਾ ਸੀ ਨਾ ਉਹਨੂੰ ਨਾ ਨਹੀਂ ਚਲਾਉਣੀ ਚਾਹੀਦੀ ਸੀ ਲਵਈਏ ਰਦੇਗੀ ਤੀ ਹੋ ਗਈ ਉਥੇ
ਉਹ ਤੇ ਦੇਖੋ ਜੋ ਹੋਣੀ ਹੋਣੀ ਹੈਗੀ ਉਹ ਤੇ ਹੋ ਜਾਣੀ ਹੁਣ ਸਾਡੇ ਦਰਬਾਰ ਸਾਹਿਬ ਵੀ ਦੇਖਲੋ ਕਿੰਨਾ ਤੂਫਾਨ ਆਇਆ ਸੀ ਉੱਧਰ ਵੀ ਕਿੰਨਾ ਨੁਕਸਾਨ ਹੋਇ ਗੁਰੂ ਮ ਗੁਰੂ ਮਹਾਰਾਜ ਚੰਦ ਤੇ ਸਭ ਕੁਛ ਰੋਕ ਸਕਦੇ ਸੀ ਨਾ ਪਰ ਜੋ ਉਸਦਾ ਹੂਕਮ
ਖਾਣਾ ਮਨਵਾਇਆ ਨਾ ਉਹ ਬਸ ਕੀ ਨ ਸਕਦੇ ਅਰਜ਼ਨ ਦੇਵ ਜੀ ਦਾ ਸ਼ਹੀਦੀ ਇਹ ਸੀ ਪੂਰਾ ਵਿਆਹ ਹੈੁੰਦੇਓ ਜੀ ਕੀ ਨ ਕਰ ਸਕਦੇ ਸੀ ਅਜ ਨਾਲਨ ਨੇ ਇਤਨਾ ਕੁਛ ਕੀਤਾ ਹੈ
ਹਾਂਜੀ ਸਭ ਕੁਛ ਕਰ ਸਕਦੇ
ਹਾਂ ਉਹਨਾਂ ਨੇ ਵੀ ਤੇਰਾ ਤੇਰਾ ਪਾਣਾ ਵੀ ਅਛ ਲਾ ਕੇ ਕਰ ਕੇ ਮਾਲ ਲ ਖਛ ਲਉਂ ਹਾਂ ਕਿਂ
ਜਦੋਂ ਰੱਬ ਪਾਣਾ ਮੰਨ ਸਕਦਾ ਤੇ ਅਸੀਂ ਫਿਰ ਬੰਦੇ ਕੀ ਕੀ
ਤੇਰਾ ਬਾਹਣਾ ਮੀਠਾ ਕਰਕੇ ਉਹਨਾਂ ਨੇ ਮੰਨ ਲਿੱਤਾ ਉਹ ਕੀ ਨਹੀਂ ਕਰਢ ਸਕਦੇ ਸੀ ਸਭ ਕੁਛ ਕਰ ਦ ਕਰ ਸਕਦੇ ਸੀ ਗੁਰੂ ਅਰਜਨ ਦੇਵ ਜੀ ਉਹ ਚਦੇ ਤੇ ਜ਼ੁਲਮ ਨੂੰ ਰੋਕ ਰੋਕਿਆ ਤੇ ਉਹ ਜ਼ੁਲਮਸ ਤੇ ਉਹਨਾਂ ਨੇ ਆਪਣਾ ਸਭ ਕੁਛ ਕੀਤਾ ਹੈ ਪਰ ਉਹਨਾਂ ਨੇ ਇਹ ਸਾਨੂੰ ਦੱਸਿਆ ਕਿ ਬਈ ਰੱਬ ਦੀ ਰਜਾ ਸਾਨੂੰ ਕੇਆਵੇ ਰਹਿਦਾ ਹੈ ਜ ਅਕਾਲ ਪੂਰਖ ਦਾ ਸੂਖਮ ਏ ਉਹ ਸਾਨੂੰ ਹ ਅੱਜ ਵੀ ਇੱਕ ਨਿਊਜ ਦੇਖੋ ਇੱਕ ਲਖਨਊ ਵਿੱਚਚ ਇੱਕ ਗਾਜ਼ਿਆਆਾਬਾਦ ਇੱਕ- ਹੋਇਆ ਉਹ ਕੀ ਕਹਿੰਦੇ ਨੇ ਇੱਕ ਕੋਚਿੰਗ ਸੈਂਟਰ ਵਿੱਚ ਅੱਗ ਲੱਗ ਗਈ ਹੈ
ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਪਤਾ ਨੀ ਕਿਹੜੀ ਜਗ੍ਹਾ ਦੀ ਸੀ ਉਹ ਮੈਨੂੰ ਯਾਦ ਨੀ ਆ ਰਿ ਸ਼ਹਿਰ ਦਾ ਨਾਮ
ਖਨਾਓ ਲਖਨਾਉ ਦੀ ਹੈਗੀ ਹੈ ਲਖਲਓ ਕੀ ਅਹਿਨਤਦੀ ਹੈ ਬਹੁਤ ਲਾ ਪੰਦਰਾਂ ਬੱਚੇ ਜਵਾਨ ਕੁੜੀ ਮੁੰਡਾਅਠਾਰਾਂ ਅਠਾਰਾਂ ਉੱਨੀ ਵੀਹ ਸਾਲਾਂ ਦੇ
ਕਹਿੰਦੀ ਦੇਖੋ ਐਵੇਂ ਤੇ ਆਬਾਦੀ ਖਤਮ ਹੋਣੀ ਨੀ ਹੈ
ਕਲ ਜੂਗ ਏ ਉਹਨੇ ਆਪਣਾ ਤੇ ਗੇਰਾ ਪਾਉਣਾ ਹੀ
ਹ ਹਾਂਜੀ ਹੋਰ ਭੈਣ ਜ ਜੀ ਮੈਂ ਪੁੱਛ ਰ ਸੀ ਕਿ ਅੱਜ ਮੇਰੇ ਘਰ ਆਉਣਾ ਵ ਗੈਸਟਾਂ ਨੂੰ
ਅੱਛਾ
ਹਾਂ ਤੇ ਮੈਂ ਕਹਿ ਰਹੀ ਸੀ ਕਿ ਇੱਕ ਵਰ ਮੈਂ ਤੁਹਾਡੇ ਘਰ ਆਈ ਸੀ ਤੁਸੀਂ ਮੈਨੂੰ ਦੀ ਸਬਜ਼ੀ ਸੀ ਕਿ ਉਹ ਸੀ ਕੀ ਕਹਿ ਰਹੇ ਨੇ ਆਪ ਖਸਾਸ ਸਬਜ਼ੀ ਸੀ
ਅੱਛਾ ਖਸਕੀ ਕੌਪੀ ਸੀਡ ਦੀ ਸਬਜ਼ੀ
ਹਾਂਜੀ ਹਾਂਜੀ ਉਹ ਤੁਸੀਂ ਕਿੱਦਾਂ ਬਣਾਈ ਸੀ। ਠੀਕ ਹੈ,
ਹੈਗੀ ਸੌਖਾ ਹੀ ਕੰਮ ਹੈਗਾ ਤੁਸੀਂ ਕਿੰਨੇ ਜੀ ਹੋ ਤੁਸੀਂ ਕਿੰਨੇ ਜਣੇ ਆਉਣ ਵਾਲੇ ਨੇ ਤੁਹਾਡੇ ਘਰ
ਕਿੱਦਾਂ ਬਣਾਈ ਸੀ।
ਨਹੀਂ ਕਿੰਨੇ ਕੁ ਗੈਸਟ ਹੋ ਜਾਣਗੇ ਤੁਹਾਡੇ ਉਸ ਹਿਸਾਬ ਨਾਲ ਫਿਰ ਉਹ
ਮੇਰੇ ਗੈਸਟ ਸਮਝ ਲਓ ਪੰਜ ਗੈਸਟ ਹੋ ਗਏ ਚਾਰ ਅਸੀਂ ਹੈਗੇ ਨ ਨੋ ਜਦੇ ਹੈਗੇ ਆ।
ਅੱਛਾ ਨੂੰਹ ਦੇ ਹਿਸਾਬ ਨਾਲ ਫਿਰ ਤੁਸੀਂ ਜਿਸ ਤਰ੍ਹਾਂ ਹੁਣ ਸਬਜ਼ੀ ਹੈ ਨਾਲ ਦਾਲ ਦੁਲ ਵੀ ਬਣਾਓ। ਦੇ ਨਾਲ
ਨਾ ਉਹ ਮੈਂ ਬਣਾਵਾਂਗੀ ਮੇਰੇ ਨਾਲ ਸਪੈਸ਼ਲ ਐ ਕੀ
ਹਾਂ ਅਤੇ ਉਸ ਹਿਸਾਬ ਨਾਲ ਨਾ ਤੁਸੀਂ ਕੀ ਕਰਨਾ ਨਾ ਤੁਹਾਡੇ ਕੋਲ ਮੀਡੀਅਮ ਜਿਹੜੀ ਛੋਟਾ ਪਾਪਰ ਰਹੇਗਾ ਉਹਨੂੰ ਨਾ ਖਸ ਸ ਨੂੰ ਉਹਨੂੰ ਪੀਓ ਲੈਣਾ ਪੈਣਾ ਥੋੜੀ ਦੇਰ ਜਿਸ ਤਰ੍ਹਾਂ ਤਿੰਨ ਚਾਰ ਉਹ ਤਾਂ ਮੈਂ ਤੁਹਾਨੂੰ ਦੱਸਦੀ ਨਾ ਇੱਕ ਕਟੋਰੀ ਨਹੀਂ ਇੱਕ ਕੱਪ ਦਾ ਮਨ ਮ ਮੇਜਰਮੈਂਟ ਆਪਾਂ ਨੇ ਲੈਣਾ ਹੈ। ਹੁਣ ਪੰਜਾਹ ਸੌ ਗ੍ਰਾਮ ਅਸੀਂ ਤੋਲ ਤੁਸੀਂ ਆਪਣੇ ਖ ਨੂੰ ਕਿਸ ਤਰ੍ਹਾਂ ਹਿਸਾਬ ਨਾਲ ਲੈ ਲਓ ਫੇ ਪੰਜਾਹ ਇੱਕ ਸੌ ਤੁਸੀਂ ਲੈ ਆਉ ਤੇ ਆਪਣੇ ਹਿਸਾਬ ਨਾਲ ਜੋ ਆਪਣਾ ਕਰਨ ਅੱਛਾਾ ਤੁਸੀਂ ਉਹਨੂੰ ਬ ਹੈ ਨਾ, ਤੇ ਨਾਲ ਉਹਦੇ ਵਿੱਚ ਨਾ ਥੋੜੇ ਜਿਹੇ ਨਾ ਕਾਜੂ ਹਾਂ ਦੋ ਤਿੰਨ ਘੰਟੇ ਤੁਸੀਂ ਭਿਓ ਕੇ ਰੱਖੋ ਉਹਨੂੰ ਕ ਨਾਲ, ਨਾਲ ਥੋੜ ਜੇ ਕਾਜੂ ਵੀ, ਪਾ ਲੇਨਾ, ਕਾਜੂ, ਕੇਸ਼ੋਨਟਸ ਪਾਲਣਾ ਆਪਾਂ ਨੂੰ ਵੀ ਹੋ ਕੇ ਘੰਟੇ ਹੋ ਗਏ ਨੇ ਫਿਰ ਉਹਨੂੰ ਪੂਰਾ ਪੀਸ ਲੈਣਾ ਆਪਾਂ ਨੂੰ ਪਾਣੀ ਕੱਢਦੀ ਉਹ ਪੀਸ ਪੀਸ ਕੇ ਫੇਰ ਤੁਸੀਂ ਪਿਆਜ ਵਗੈਰਾ ਕੱਟੇ ਪਿਆਜ ਵਗੈਰਾ ਕੱਟੋ ਬਾਰੀਕ ਬਾਰੇ ਚੋਪ ਕਰੋ ਥੋੜਾ ਜਿਹਾ ਪਿਆਜ ਚੋਪ ਕਰੋ ਰ ਥੋੜਾ ਜਿਹਾ ਪਿਆਜ ਨਾ ਤੁਸੀਂ ਪੀਸ ਲਓ ਮਤਲਬ ਪਿਆਸ ਵਾਲੂ ਦੋ ਤਰ੍ਹਾਂ ਦੇ ਕੱਟਣੇ ਨੇ ਪੀਸਣੇ ਵੀ ਨੇ ਔਰ ਚੌਪ ਵੀ ਕਰਨੇ ਨੇ
ਅੱਛਾ ਅੱਛਾ
ਵੋਟਿੰਗ ਸਾ ਅਜ ਨੂੰ ਪੈਰੇ ਪੀਸਣ ਵਾਲੇ ਪਿਆਜ਼ ਖੋਲ ਲਉ ਫਿਰ ਸ਼ੌਪਿੰਗ ਵਾਲੇ ਪਿਆਜ਼ਾਂ ਨੂੰ ਖੋਲ੍ਹ ਲਉ ਫਿਰ ਇੱਥੇ ਥੋੜ੍ਹਾ ਜਿਹਾ
ਹਾਂ
ਹਰੀ ਮਿਰਚ ਕੱਟ ਕੇ ਪਾ ਦਿਓ ਜਿੰਨਾ ਤੁਹਾਨੂੰ ਹਿਸਾਬ ਨਾਲ ਜਿਸ ਤਰ੍ਹਾਂ ਤੁਸੀਂ ਖਾਂਦੇ ਹੋ ਜਿੰਨਾ ਸਿੱਖਾ ਤੁਸੀਂ ਖਾਂਦੇ ਹੋ ਨ ਥੋੜਾ ਜਿ ਲਸਣ ਅਦਰਕ ਦਾ ਪੇਸਟ ਪਾ ਲਓ ਪਰ ਉਹਨੂੰ ਚੰਗੀ ਤਰ੍ਹਾਂ ਕੂਟ ਕੇ ਫੱ ਟਮਾਟਰ ਦੀ ਪਿਊਰੀ ਪਾਾਲਓ
ਅੱਛਾ ਅੱਛਾ
ਹੈ ਨਾ ਉਹ ਪਿਊਰੀ ਪਾਉਣ ਦੇ ਬਾਅਦ ਨਾ ਫਿਰ ਉਹਨੂੰ ਚੰਗੀ ਤਰ੍ਹਾਂ ਭੁੰਨ ਕੇ ਤੁਸੀਂ ਫਿਰ ਪਾਉਣੇ ਨੇ ਕੱਟੇ ਹੋਏ ਪਿਆਜ਼ ਦੇ ਵਿੱਚ
ਅੱਛਾ
ਕੱਚੇ ਪਜ਼ਿਆਂ ਨੂੰ ਜ਼ਿਆਦਾ ਨੀ ਭੁੰਨਦੇੁ ਪਜ਼ਾ ਮਤਲਬ ਰਫੀ ਰੱਖਦੇ ਨੇ
ਭੂਨੀ ਹੈਗੀ
ਉਹ ਜਦੋਂ ਤ ਥੋੜ੍ਹਾ ਜਿਹਾ ਊਇਲ ਊਇਲ ਰਿਲੀਜ਼ ਕਰਗੀ ਨਾ ਆਪਣਾ ਜਬ ਤੱਕ ਮਸਾਲਾ ਆਪਣਾ ਵਰਲਡ ਰਲੀਜ਼ ਕਰ ਦੇਗਾ ਤਾਂ ਕੀ ਕਰ ਫ ਤੁਸੀਂ ਪਿਆਜ ਪਾ ਦਿੱਤੇ ਨਹੀਂ ਨਹੀਂ ਨਹੀਂ ਸਬਜ਼ੀ ਕੋਈ ਨਹੀਂ ਪੈਂਦੀ ਬਸ ਇ ਕੁਛ ਪੈਂਦਾ ਅਗਰ ਤੁਸੀ ਚਾਹੋ ਤੇ ਬਰੀਕ ਬਰੀਕ ਪਨੀਰ ਪਾ ਸਕਦੇ ਹੋ ਜਾਂ ਤਾਂ ਤੁਸੀ ਕੱਟ ਕੇ ਪਾ ਲਓ ਜਾਂ ਫਿਰ ਕੁੱਤਰ ਪਾ ਲਓ
ਛ ਕਰਨ
ਗਰੇਵੀ ਗਰੇਵੀ ਕਰਨੀ ਹੈ ਸਸੀ ਥੋੜਾ ਜਿਹਾ ਪਨੀਰ ਪੁੱਤੋਂ ਦੇ ਪਾਸ ਆਣੇ ਆ ਹਨਨਾ ਫੇਰ ਤੁਸੀ ਜੋ ਵੀ ਆਪਣੇ ਮਸਾਲੇ ਪਾਣੇ ਨੇ ਕਿਹਾ ਆਪਣੇ ਹਿਸਾਬ ਨਾਲ ਜੋ ਆਪਣੇ ਘਰੇਲੂ ਮ ਮਸਾਲਦੇ ਰਹਿੰਦੇ ਨੇ ਉਹ ਪਾ ਲ ਨਾਲ ਗਰਮ ਮਸਾਲਾ ਜਿਵੇਂ ਹੋਣਾ ਹੀ ਹੈ ਤੁਹਾਡੇ ਕੋਲ ਬਣਾਇਆ
ਹਾਂਜੀ ਹਾਂਜੀ ਉਹ ਮੈਂ ਘਰ ਹੀ ਬਣਾਦੀ ਮੈਂ ਬਾਜ਼ਾਰ ਦਾ ਆਪਾਂ ਨਹੀਂ ਖਾਂਦਾ
ਹੈਂ ਉਹਹੀ ਤੁਸੀਂ ਕਗ ਦਾ ਗਰਮ ਮਸਾਲਾ ਪਾਓ ਆਪਣਾ ਫਿਰ ਉਹਨੂੰ ਚੰਗੀ ਤਰ੍ਹਾਂ ਸਾਰਾ ਖੇਲ ਬੁੰਨਣ ਦਾ ਹੀ ਹੈਗਾ ਪਹਿਲੀਲੇ ਜਿਆਦਾ ਤੁਸੀਂ ਮਸਾਲਾ। ਚੰਗੀ ਤਰ੍ਹਾਂ ਪੁਣਿਆ ਨਹੀਂ ਨਾ ਅਗਰ ਤੁਹਾਡੇ ਮਸਾਲੇ ਚੋ ਔਇਲ ਨਹੀਂ ਰਿਲੀਜ਼ ਹੋਇਆ? ਤੇ ਫੇਰ ਉਹ ਸਵਾਦ ਨੀ ਆਉਂਦਾ ਉਸ ਦਾ ਬਸ ਤੁਸੀਂ ਜੋ ਪਿਆਜ ਆਪਾਂ ਨੇ ਜਿਹੜੇ ਪਿਆਜ? ਕੱਟ ਕੇ ਪਾਏ ਨੇ ਨਾ ਉਹ ਪਿਆਜ਼ਾਂ ਨੂੰ ਜ਼ਿਆਦਾ ਨਹੀਂ ਭੁੰਨਣਾ? ਉਹਨਾ ਨੂੰ ਥੋੜਾ ਹਾਂ ਉਹ ਕੱਚੇ-ਕੱਚੇ ਜੇ ਕਿਉਂ ਫਿਰ ਜਦੋ ਆਪਾਂ ਖਾਣੇ ਹਾਂ ਉਹ ਪਿਆਜ ਟੇਸਟ ਆਦਾ ਗ੍ਰੇਵੀ ਵਧੀਆ ਬਣ ਜਾਂਦੀ ਹੈ ਘੁੱਲ ਜਾਂਦੀ ਆ।
ਅੱਛਾ ਭੈਣ ਜੀ।
ਤੇ ਵਾਧੂ ਸਾਰੇ ਮਸਾਲੇ ਪਾ ਕੇ ਥੋੜੀ ਦੇਰ ਉਹ ਆਪਣਾ ਜੋ ਪੇਸਟ ਦੋ ਆਪਾਂ ਨੇ ਮਨਾਇਆ ਸੀ ਖਸਖਸ ਦਾ ਔਰ ਇਹ ਤੁਹਾਡੇ ਕੀ ਕਹਿੰਦੇ ਨੇ ਕਾਜੂ ਵਾਲਾ ਇਹ ਉਹਦੇ ਵਿੱਚੇ ਪਾ ਦਿਓ ਫਿਰ ਉਹ ਹੁਣ ਹੋਰ ਥੋੜ੍ਹੀ ਦੇਰ ਫੁੱਲਣ ਦੋ ਚੰਗੀ ਤਰ੍ਹਾਂ। ਜਦੋਂ ਭੁਨੀ ਜਾਏਗਾ ਤੁਸੀਂ ਜਿੰਨੀ ਤੁਹਾਨੂੰ ਗਰੇਵੀ ਚਾਹੀਦੀ ਹੈ ਉਹ ਗਰੇਵੀ ਉੱਤਨਾ ਉਨਾ ਪਾਣੀ ਪਾ ਲਓ ਫਿਰ ਉਸ ਤੋਂ ਬਾਅਦ ਤੁਸੀਂ ਉਹਦੇ ਵਿੱਚ ਥੋੜਾ ਜਿਹਾ ਕੀ ਕਹਿੰਦੇ ਨੇ ਮਲਾਈ ਨਹੀਂ ਦੁੱਧ ਨਾ ਪਾਨੀ ਤੁਸੀਂ-ਤੁਸੀਂ ਫਿਰ ਮਲਾਈ ਪਾਓ ਉੱਪਰੋ ਦੀ ਥੋੜੀ ਜਿਹੀ। ਮਲਾਈ ਜਿਵੇਂ ਤੁਸੀਂ ਗ੍ਰੇਵੀ ਬਣਾ ਲਿੱਤੀ ਪਾਨੀ ਨਾਲ ਫੇਰ ਉਸ ਤੋਂ ਬਾਅਦ ਤੁਸੀ ਤੁਸੀਂ ਮਲਾਈ ਪਾਓਗੇ ਮਲਾਈ ਪਾਨ ਦੇ ਬਾਅਦ ਥੋਨੋ ਮਲਾਈ ਪਾਨ ਦੇ ਬਾਅਦ ਤੁਹਾਨੂੰ ਉਹਨੂੰ ਉਬਾਲਾ ਨੀ ਦਿਵਾਨਾ।
ਅੱਛਾ-ਅੱਛਾ।
ਪਾ ਕੇ ਸਿਰਫ ਹਲਕਾ ਜਿਹਾ ਗਰਮ ਹੋਣ ਤਿਕਨ ਮਲਾਈ ਨੂੰ ਤੇ ਫਿਰ ਉਸ ਤੋਂ ਬਾਅਦ ਤੁਸੀਂ ਉਹਨੂੰ ਕਰ ਲੈਨਾ ਖਤਮ।
ਅੱਛਾ-ਅੱਛਾ।
ਗੈਸ। ਗੈਸ ਬੰਦ ਕਰਕੇ ਫਿਰ ਤੁਸੀ ਆਪਣੇ ਉਹ ਕੀ ਕਹਿੰਦੇ ਨੇ ਹਰੇ ਧਨੀਏ ਨਾਲ ਉਹਨੂੰ ਵਧੀਆ ਗਾਰਲਿਸ਼ ਕਰਦੋ। ਬਸ ਕੋਈ ਇੰਨਾ ਔਖਾ ਨੀ ਹੈਗਾ ਬਸ ਤੁਹਾਨੂੰ ਮਸਲਾ ਭੁੰਨਣਾ ਇੱਕ ਐਵੇਂ ਦਾ।
ਅੱਛੋ ਮਸਾਲੇ ਉਹ ਮਸਾਲੇ ਦੇ ਵਿੱਚ ਹੀ ਉਨੂੰ ਕਰੋ ਕਰਨਾ ਵੇ ਫਰਾਏ।
ਹਾਲੇ ਜੀ ਕਰਨਾ ਬਸ ਉਹਨੂੰ ਥੋੜੀ ਆਪਾ ਉਹਨੂੰ ਭਿਓ ਕੇ ਥੋੜਾ ਟਾਈਮ ਰੱਖ ਲਣਾ ਤਾਂ ਕਿ ਉਹ ਅੱਛੀ ਤਰ੍ਹਾਂ ਗਲ ਜੇ, ਹਾਂਜੀ ਨਹੀਂ ਉਹ ਪਾਨੀ ਤੁਸੀਂ ਰੱਖ ਲਓ ਨਾਂ ਇਹ ਉਸੀ ਦੇ ਵਿੱਚ ਪਾਣਾ ਨਾਂ ਤੁਸੀਂ ਜਿਸ ਟਾਈਮ ਬਣਾਓਗੇ। ਗਰੇਵੀ ਬਣਾਓਗੇ ਨਾ ਉਹ ਪਾਣੀ ਉਹਦੇ ਵਿੱਚ ਪਾ ਦੇਣਾ। ਤੁਸੀਂ ਉਹਦੇ ਵਿੱਚ ਹੋਰ ਵੀ ਆਪਣੇ ਡਰਾਈ ਫਰੂਟ ਵੀ ਪਾ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਛੁਹਾਰੇ ਪਾ ਦੋ ਕੱਟਕੇ ਗਰੀਕ ਬਰੀਕ ਥੋੜਾ ਜਿਆ ਮਿੱਠਾ ਪਾਣਾ ਆਂਦਾ ਜਿਵੇਂ
ਚਲੋ ਫਿਰ ਭੈਣ ਜੀ ਫਿਰ ਮੈਂ ਹੁਣ ਤਿਆਰੀ ਕਰਨੀ ਆ ਫਿਰ ਮੈਨੂੰ ਲੱਗੇਗਾ ਫੇਰ ਕੁਛ ਪੁਛ ਤੇ ਫਿਰ ਮੈਂ ਤੁਹਾਨੂੰ
ਠੀਕ ਠੀਕ ਭੈਣ ਜੀ। ਸਤਿ ਸ਼੍ਰੀ ਅਕਾਲ।